ਹੈਲੋ। ਸਾਸਰੀ ਕਾਲ ਭੈਣ ਜੀ।
ਹੋਰ ਸੁਣਾਓ ਠੀਕ ਠਾਕ?
ਵਦੀਆ, ਤੁਸੀਂ ਸੁਣਾਓ?
ਹਾਂਜੀ ਮੈਂ ਵੀ ਠੀਕ ਆ ਜੀ। ਹੋਰ ਸੁਣਾਓ ਨਾਸ਼ਤਾ ਨੁਸ਼ਤਾ ਨਿਪਟਾ ਲੇਆ ਜੇ ਪੈਣ ਜੀ?
ਹਾਂਜੀ ਨਿਪਟਾ ਲਿਆ ਪੈਣ ਜੀ।
ਅੱਛਾ ਜੀ, ਹੋਰ ਕੀ ਬਣਾਇਆ ਅੱਜ? ਨਾ, ਅਸੀਂ ਤੇ ਆਲੂ ਦੇ ਪਰਾਂਠੇ ਬਣਾਏ ਨੇ, ਬਾਰੀ-ਬਾਰੀ, ਇੱਕ-ਇੱਕ ਬੰਦਾ ਉੱੜਦਾ ਰੇਂਦਾ ਏ। ਤੇ ਵਾਰੀ-ਵਾਰੀ ਉਹਨੂੰ ਨਾਸ਼ਤਾ ਕਰਾਂਦੇ ਰੋ। ਹੁਣ ਮੇਰੀ ਕੁੜੀ, ਉਨ ਆਈ ਜੇ ਨਾ ਕੇ, ਮੈਂ ਏਨੂੰ ਦਾ ਵਜੇ ਬਾਥਰੂਮ ਵਿੱਚ ਵਾੜੇਆ ਸੀ ਜੇ, ਦੋ ਘੰਟੇ ਲਾਂਦੀ ਜੇ।
ਹਾਂ, ਦਸ? ਆਹ ਕਈ ਬੱਚਿਆਂ ਦੀ ਆਦਤ ਹੁੰਦੀ ਪੈਣ ਜੀ। ਲੇਟ ਕਲ, ਲੇਟ-ਲੇਟ ਨਾਂਦੇ ਨੇ, ਹਾਂ, ਟੈਮ ਲਾਂਦੇ ਨੇ ਨਾਂਦੇਆ।
ਬਸ ਔਹ ਛੁੱਟੀਆਂ ਚੱਲਦੀਆਂ ਪਿਆਂ ਨਾ, ਤੇ ਇਸ ਕਰਕੇ ਤੰਗ ਚਾ ਕਰਦੇ ਨੇ ਮੈਨੂੰ ਬੜਾ। ਬਸ ਇਸ ਕਰਕੇ। ਇਸ ਕਰਕੇ ਹੁਣ ਨਾਈ ਜੇ, ਤੇ ਮੈਂ ਕੇਆ, ਹੁਣ ਮੈਂ ਤੈਨੂੰ ਕਰਾਂਠਾ ਬਣਾ ਦੇਆ ਆਲੂ ਦਾ। ਤੇ ਉਸ ਤੋਂ ਬਾਦ, ਹਜੇ ਅਹ ਮੇਰੇ ਹਸਬੈਂਡ ਵੀ ਨੀ ਆਏ। ਉਹ ਵੀ ਨਾ ਆਉਂਦੇ ਫਿਰ ਹਾਂ, ਬਾਕੀ ਅਸੀਂ ਚ ਮੁੰਡਾ ਮੇਰਾ, ਸਕੂਲ ਗਿਆ ਤੇ ਬਾਕੀ ਕਿ ਮੇਰੇ ਮਦਰ ਇਨ ਲਓ, ਫਾਦਰ ਇਨ ਲੋ, ਤੇ ਮੈਂ ਅਸੀਂ ਤਿੰਨਾਂ ਨੇ ਨਾਸ਼ਤਾ ਕਰ ਲਿਆ।
ਅੱਛਾ, ਮੇਰੇ ਬੱਚੇ ਤੇ ਅੱਜ ਸਕੂਲ ਗਏ ਨੇ।
ਹਾਂ, ਮੇਰਾ ਵੀ ਮੁੰਡਾ ਸਕੂਲ ਗਿਆ।
ਅੱਜ ਸਕੂਲ ਖੁੱਲ ਗਏ ਨਾ, ਤੁਹਾਡੇ ਉੱਥੇ ਬਰਸਾਤ ਹੋ ਰਹੀ। ਹਾਂਜੀ।
ਹਾਂਜੀ, ਬਰਸਾਤ ਹੋ ਰਹੀ ਹੈ ਜੀ, ਬਸ ਛੱਤਰੀ ਮੰਗਾ ਮੰਗਾਈ ਸੀ ਮੈਂ, ਕੱਲ ਓਨਲਾਈਨ ਤੇ, ਉਹ ਛੱਤਰੀ ਦਾ ਫਾਇਦਾ ਹੋ ਗਿਆ ਮੈਨੂੰ? ਤੇ ਅੱਜ ਮੈਂ ਹਾਂਜੀ ਓਹੀ ਉਹ ਛੱਤਰੀ ਲੈ ਕੇ ਤੇ ਮੈਨੂੰ ਸਮਾਨ ਚਾਹੀਦਾ ਸੀ ਥੋੜ੍ਹਾ ਹੁਣੇ ਆਲੂ ਦੇ ਪਰੋਂਠੇ ਨਾਲ ਦਹੀਂ, ਤੇ ਮੱਖਣ ਚਾਹੀਦਾ ਸੀ, ਘਰ ਪਿਆ ਕੋਈ ਨੀ ਸੀ ਮੈਂ ਕਿਹਾ, ਜਰਾ ਲੈ ਆਵਾਂ ਜਾ ਕੇ। ਤੇ ਫੇਰ ਮੈਂ ਜਾ ਕੇ, ਹਾਂ ਛੱਤਰੀ ਲੈ ਕੇ ਗਈ ਮੇਰੇ ਕੋਲ ਹੀ, ਦੁਕਾਨ ਹੈਗੀ। ਪੈਦਲ- ਪੈਦਲ ਗਈ, ਤੇ ਮੈਂ ਜਾ ਕੇ ਫਿਰ
ਪਹਿਲੇ ਵੀ ਕਿਹਾ ਸੀ ਸੀ ਕਿ ਮੈਂ ਔਨਲਾਈਨ ਸ਼ੋਪਿੰਗ ਕਰਨੀ ਆ, ਮੈਨੂੰ ਔਨਲਾਈਨ ਸ਼ੋਪਿੰਗ ਤੇ ਵਿਸ਼ਵਾਸ ਨਹੀਂ।
ਅੱਛਾ ਤੁਹਾਨੂੰ ਵਿਸ਼ਵਾਸ ਨਹੀਂ ਹੈਗਾ, ਨਹੀਂ ਮੈਂ ਤੇ ਕੋਈ- ਕੋਈ ਮੇਰੇ ਬੰਦੇ ਹੈਗੇ ਨੇ, ਜਿਹੜੇ ਮੈਨੂੰ ਵਧੀਆ ਲੱਗਦੇ ਨੇ। ਉਹਨਾਂ ਤੋਂ ਮੈਂ ਵਿਸ਼ਵਾਸ ਨਾਲ ਖ਼ਰੀਦ ਲੈਂਦੀ ਹਾਂ, ਸਾਰਾ ਕੁਛ ਹਾਂ, ਵੈਸੇ ਸਾ ਸਾਰਿਆਂ ਕੋਲ ਨੀ ਖ਼ਰੀਦਦੀ।
ਬਸ ਹਾਂਜੀ, ਥੋੜੇ ਜਿਹੇ ਬੰਦੇ ਹੈਗੇ ਨੇ, ਜਿਹਨਾਂ ਕੋਲ ਮੈਂ ਖਰੀਦ ਲੈਂਦੀ ਹਾਂ ਤੇ ਬਸ ਉਹੀਓ ਮੇਰਾ ਹੁਣ ਕੰਮ ਚੱਲ ਜਾਂਦਾ, ਫੇਰ ਜਿਹੜਾ ਮੈਨੂੰ ਸਮਾਨ ਥੋੜਾ ਬਹੁਤ ਚਾਹੀਦਾ ਮੈਂ ਤੇ ਮੰਗਵਾ ਲੈਂਦੀ ਆਂ, ਮੇਰੇ ਕੋਲ ਤੇ ਰੋਜ਼ ਰੋਜ਼ ਜਾਇਆ ਨੀ ਜਾਂਦਾ, ਤੁਹਾਡੇ ਸਾਹਮਣੇ ਹੋਰ ਹੀ ਕੰਮ ਨੀ ਖਤਮ ਹੁੰਦੇ ਸਬਜ਼ੀ ਲੈਣ ਜਾਣਾ ਪੈਂਦਾ, ਕਿਉਂਕਿ ਸਬਜ਼ੀ ਓਨਲਾਈਨ ਮੰਗਾਓ ਨਾ, ਹਾਂ। ਜੀ ਓਨਲਾਈਨ, ਮੰਗਉਣ ਮੰਗਵਾਓ ਨਾ, ਤੇ ਉਹ ਖ਼ਰਾਬ ਟਮਾਟਰ, ਤੇ ਖ਼ਰਾਬ ਪਿਆਜ ਪਾ ਕੇ ਦੇ ਦਿੰਦੇ ਨੇ।
ਅੱਛਾ- ਅੱਛਾ।
ਤਾਂ ਸਬਜ਼ੀ, ਤੇ ਸਾਨੂੰ ਛਾਂਟ ਕੇ ਹੀ ਲੈਣੀ ਪੈਂਦੀ ਏ।
ਹਾਂ, ਭੈਣ ਜੀ।
ਇਸ ਕਰਕੇ ਸਬਜ਼ੀ ਲੈ ਕੇ ਆਈ ਆਂ ਮਸਾਂ। ਸਵੇਰੇ ਨਾਲ ਜਾ ਕੇ, ਤੇ ਫਿਰ ਮੰਡੀ ਚ ਗਈ ਸੀ ਅੱਜ ਮੈਂ। ਦੋ, ਚਾਰ ਰੁਪਏ ਦਾ ਫ਼ਰਕ ਆ ਜਾਂਦਾ ਨਾ, ਬਾਹਰੋਂ ਸਬਜ਼ੀ ਲਓ, ਹਾਂ ਮੰਡੀ ਚੋਂ ਮੰਡੀ ਚੋ ਦਾਹ ਰੁਪਏ ਸਸਤੀ ਮਿਲਦੀ ਹੈ। ਤੇ ਬਸ ਫੇਰ ਮੰਡੀ ਚ ਲੈ ਆਉਂਨੀ ਹਾਂ, ਸਬਜ਼ੀ ਸਵੇਰੇ ਸਾਰੀ ਇਕੱਠੀ ਲੈ ਆਈ ਸੀ। ਭਿੰਡੀ, ਬੈਂਗਣ, ਘੀਆ ਤੋਰੀ ਲਿਆਈ ਤੇ ਸਾਰੀ ਸਬਜ਼ੀਆਂ ਭੈਣ ਜੀ ਅੱਧੀ ਤੇ ਆਪ ਹੀ ਮੈਂ, ਤੇ ਮੇਰੇ ਸੱਸ- ਸਹੁਰੇ ਨੇ ਖਾਣੀ ਹੈ, ਬੱਚਿਆਂ ਨੇ ਖਾਣੀ ਨੀ। ਮੈਂ ਵੀ ਫੇਰ ਅੱਧਾ -ਅੱਧਾ ਕਿੱਲੋ ਹੀ ਲਿਆਈ ਆਂ।
ਅੱਛਾ -ਅੱਛਾ, ਨਹੀਂ ਭੈਣ ਜੀ ਮੰਡੀ ਗਏ ਸੀ, ਤੇ ਵਾਧੂ ਲੈ ਆਉਂਦੇ ਸਬਜ਼ੀ।
ਭੈਣ ਜੀ ਖ਼ਰਾਬ ਕਰਨੀ ਸੀ ਮੈਂ ਸਬਜ਼ੀ, ਕੋਈ ਮੈਂ ਦੁਕਾਨ ਲਾਉਣੀ ਸੀ, ਬਾਹਰ ਜਾ ਕੇ। ਤੇ ਮੈਨੂੰ ਜਿੰਨੀ ਸਬਜ਼ੀ ਚਾਹੀਦੀ ਹੈ, ਮੇਰੇ ਘਰ ਖਾਂਦਾ ਹੀ ਕੋਈ ਨੀ। ਪੰਜ-ਛੇ ਸਬਜ਼ੀਆਂ ਲੈ ਆਈ ਆ, ਅੱਧਾ-ਅੱਧਾ ਕਿੱਲੋ, ਜੇ ਮੈਂ ਹੁਣ ਜਾਦਾ ਲੇ ਆਂਦੀ ਤੇ ਮੈਂ ਕੇ ਕਰਦੀ ਓਨੂੰ।
ਭੈਣ ਜੀ ਤੁਸੀਂ ਮੈਨੂੰ ਪਹਿਲੇ ਤੇ ਕਿਆ ਸੀ ਸਾਡੇ ਘਰ ਡੋਂਗਾ ਭਰ-ਭਰ ਕੇ
ਭੈਣ ਜੀ ਉਹ ਸਬਜ਼ੀ ਵੀ ਤੇ ਹੋਵੇ ਸਵਾਦ ਦੀ ਹੁਣ ਮਟਰ ਮੈਂ ਕਿੱਲੋ ਲਿਆਈ ਆ। ਹੁਣ ਕਿੱਲੋ ਮਟਰਾਂ ਵਿੱਚ, ਮੈਂ ਅੱਧਾ ਕਿੱਲੋ ਪਨੀਰ ਪਾਵਾਂਗੀ। ਤੇ ਆਪੇ ਹੁਣ ਕਟੋਰੀ ਵੱਧ-ਵੱਧ ਹਾਂ ਖਾਣਗੇ, ਜੇ ਤੁਸੀਂ ਟਿੰਡੇ ਦੋਗੇ ਕਟੋਰਾ ਭਰ ਕੇ ਤੇ ਟਿੰਡੇ ਕਿੰਨੇ, ਖਾਣੇ ਜੇ ਕਟੋਰਾ ਭਰ ਕੇ।
ਮੈਂ ਸੋਚ ਰਹੀ ਆਂ ਤੁਹਾਡੇ ਘਰ, ਸਾਰੇ ਸਬਜ਼ੀ ਖੁਸ਼ ਹੋ ਕੇ ਖਾਂਦੇ ਨੇ।
ਨਹੀਂ -ਨਹੀਂ, ਸਾਰੀ ਸਬਜ਼ੀ ਖਾ ਲੈਂਨੇ ਆਂ ਅਸੀ। ਬੱਚੇ ਨੀ ਖਾਂਦੇ ਨਾ, ਚਾਰ ਬੰਦੇ ਤੇ ਸਾਰੀ ਸਬਜ਼ੀ ਖਾਂਨੇ ਆਂ। ਹੁਣ ਚਾਰ ਬੰਦੇ ਵਾਸਤੇ, ਤੁਹਾਡੇ ਸਾਹਮਣੇ ਅਗਰ ਮੈਂ ਅੱਧਾ- ਕਿੱਲੋ ਟਿੰਡੇ ਬਣਾਵਾਂਗੀ ਤੇ ਉਹ ਹਾਂਜੀ, ਤੇ ਉਹ ਵਧੀਆ ਈ ਚਾਰਾਂ ਨੂੰ ਪੂਰੇ ਹੋ ਜਾਣਗੇ, ਚਾਰ ਬੰਦਿਆਂ ਨੂੰ ਵੱਡੀ ਕਟੋਰੀ ਆ ਜਾਂਦੀ ਜੇ। ਛੋਟੀ, ਥੋੜੀ ਮਸਾਲਾ ਪੀਆਂਗੇ ਏਡਾ ਵਦੀਆ ਅਦਰਕ, ਲਸਣ, ਪਿਆਜ, ਟਮਾਟਰ ਪਾ ਕੇ ਉਹ ਮਸਾਲਾ ਪੀ ਕੇ ਤੇ ਤਾਂ ਵਿੱਚ ਮੈਂ ਪੂਰੇ-ਪੂਰੇ ਟਿੰਡੇ ਦਾ-ਬਾਰਾਂ ਟਿੰਡੇ ਚੜ੍ਹ ਜਾਂਦੇ ਨੇ ਅੱਧਾ ਕਿੱਲੋ ਚ ਉਹ ਪੂਰਾ-ਪੂਰਾ ਟਿੰਡੇ ਭਰ ਕੇ ਤੇ ਮੈਂ ਵਿੱਚੋਂ ਮਸਾਲਾ ਚੰਗੀ ਤਰਾ ਭੁੰਨ-ਭੁੰਨ ਕੇ ਇੱਕ ਘੰਟਾ ਲਾ ਕੇ ਬਲਕਿ ਮੇਰੀ ਸੱਸ ਕੈਂਦੀ ਰੈਂਦੀ ਐ ਗੈਸ ਫੂਕਦੀ ਏ, ਬੜਾ ਗੈਸ ਫੂਕਦੀ ਏ ਮੈਂ ਕੇ ਕਰਾਂ ਫੇਰ ਜੇ ਮੈਨੂੰ ਮਸਾਲਾ ਭੁੰਨ ਕੇ ਸਬਜ਼ੀ ਸਵਾਦ ਲੱਗਦੀ ਏ।
ਹਾਂ ਏ ਤੇ ਐ ਭੈਣ ਜੀ ਮਸ ਮਸਾਲਾ ਵਦੀਆ ਭੁੱਜਿਆ ਹੋਵੇ ਤੇ ਸਵਾਦ ਈ ਬਣਦੀ ਸਬਜ਼ੀ ਜੇ ਮਸਾਲਾ ਈ ਕੱਚਾ ਛੱਡ ਡੋਗੇ ਫੇਰ ਸਬਜ਼ੀ ਵੀ ਕੱਚੀ ਬਣੇਗੀ।
ਹਾਂ ਤੇ ਐਈਓ ਤੇ ਗੱਲ ਏ ਨਾ ਸਾਰੀ ਬਸ ਸੋਨੀ ਤਰਾ ਮਸ ਸਾਲਾ ਭੁੰਨ ਕੇ ਤੇ ਫੇਰ ਮੈਂ ਵਿੱਚੋਂ ਟਿੰਡੇ ਵਿੱਚ ਭਰੇ ਹੋਏ ਵਿੱਚ ਪਾ ਕੇ ਤੇ ਮੈਂ ਦੋ ਸੀਟੀਆਂ ਮਰਾ ਦੇਂਨੀ ਆਂ ਤੇ ਓ ਐਡੇ ਵਦੀਆ ਟਿੰਡੇ ਬਣ ਜਾਂਦੇ ਨੇ ਐਡੇ ਵਦੀਆ ਬਲਕਿ ਮੇਰਾ ਮੁੰਡਾ ਵੀ ਖਾਣ ਲੱਗ ਗਿਆ ਜੇ ਟਿੰਡੇ ਤੇ ਹੋਣ
ਵਦੀਆ ਗੱਲ ਐ ਅੱਜ ਕੱਲ ਦੇ ਬੱਚੇ ਹਰੀ ਸਬਜ਼ੀ ਤਾਂ ਖਾਂਦੇ ਈ ਕੋਈ ਨੀ। ਓਨਾਂ ਨ ਤੇ ਬਾਰ ਦਾ ਜੰਕ ਫੂਡ ਦੇ ਦੋ
ਹੋਰ ਐਦਾ ਸਾ ਤੇ ਹੋਰ ਮੈਦਾ ਆਲੇ ਸਾ ਜਿਹੜੀ ਮਰਜ਼ੀ ਸ਼ੈ ਦੇ ਦਿਓ ਓਨਾਂ ਨੂੰ ਮੈਦੇ ਅਲੀ ਸਾਰੀ ਚੀਜ਼ਾਂ ਖਾ ਜਾਣਗੇ।
ਹਾਂ।
ਤੇ ਓਈਓ ਤੇ ਮੈਦੇ ਆਲੀ ਸਾਰੀ ਚੀਜ਼ਾਂ ਖਾ ਜਾਣਗੇ ਜੇ ਤੁਸੀਂ ਘਰ ਦੀ ਰੋਟੀ, ਦਾਲ, ਚਾਵਲ ਦਿਓ, ਦਾਲ ਵੀ ਸਿਰਫ ਕਾਲੀ ਖਾਂਦੇ ਜੇ। ਜੇੜੀ ਮਾਂ-ਰਾਜਮਾਂ ਦੀ ਦਾਲ ਹੁੰਦੀ ਏ ਨਾ ਓ ਬਸ ਓਈ ਖਾਂਦੇ ਨੇ ਹੋਰ ਕੋਈ ਦਾਲ ਨਈ ਖਾਂਦੇ।
ਅੱਛਾ।
ਹਾਂ, ਬਸ ਬੜਾ ਈ ਤੰਗ ਕਰਦੇ ਨੇ, ਇਸ ਕਰਕੇ ਨਾ ਮੈਂ ਤੇ ਆਲੂ ਦੇ, ਪਨੀਰ ਦੇ, ਗੋਭੀ ਦੇ, ਮੂਲੀ ਦੇ ਇਹ ਸਭ ਚੀਜ਼ਾਂ ਨਾ ਘਰ ਰੱਖਣੀ ਆਂ ਹਮੇਸ਼ਾ। ਕਿ ਬਈ ਜਿੰਨੇ ਐ ਨਈ ਖਾਣੀ ਹੁੰਦੀ ਤੇ ਤੁਸੀ ਮੇਰੇ ਕੋਲ ਇਹ ਖਾ ਲੋ ਕਿਸੇ ਚੀਜ਼ ਦਾ ਪਰੋਂਂਠਾ ਬਣਵਾ ਕੇ ਤੇ ਮੈਂ ਉਹ ਬਣਾ ਦਿਆਂਗੀ। ਮੈਨੂੰ ਤੰਗ ਨਾ ਕਰੋ ਬਸ ਕੀ ਅਸੀਂ ਐ ਨੀ ਖਾਣਾ ਤੇ ਅਸੀਂ ਪੈਂਜੀ ਕੀ ਕਰੀਏ। ਟਿੱਡ ਭਰਾਂਗੇ ਤੇ ਤਾਂ ਈ ਘਰ ਦੀ ਰੋਟੀ ਖਾ ਕੇ ਤੇ ਉਹਨਾਂ ਦਾ ਟਿੱਡ ਭਰਿਆ ਰਏਗਾ। ਜੇ ਅਸੀਂ ਆਪਾਂ ਈ ਟਿੱਡ ਨੀ ਭਰਾਂਗੇ ਫੇਰ ਆਪੇ ਥੋੜੀ-ਥੋੜੀ ਦੇਰ ਬਾਦ ਕੈਨਗੇ ਹੁਣ ਐਂ ਲੈ ਆਈਏ ਬਾਜਾਰੋਂ ਦੀ ਹੁਣ ਐ ਲੈ ਆਈਏ ਬਾਜ਼ਾਰੋਂ ਦੀ। ਕੀ ਕਰੀਏ ਫੇਰ ਆਪ ਈ ਬੱਚਿਆਂ ਦਾ ਟਿੱਡ ਭਰਾਂਗੇ ਸਈ ਚੀਜ਼ ਨਾਲ ਤੇ ਆਪੇ ਬੱਚੇ ਅੱਛੀ ਚੀਜ਼ਾਂ ਖਾਣਗੇ, ਜੇ ਆਪਾਂ ਈ ਤਰਾ ਏਨਾ ਦਾ ਟਿੱਡ ਨੀ ਭਰਾਂਗੇ ਨਈ ਰੋਟੀ ਖਾਂਦੇ, ਨਾ ਖਾਣ ਅਗਰ ਅਸੀ ਐਂਝ ਸੋ ਚਾਂਗੇ ਤੇ ਆਪੇ ਤੁਆਡੇ ਸਾਹਮਣੇ ਫੇਰ ਬੱਚੇ ਕਿੱਥੋਂ ਖਾਣਗੇ, ਫਿਰ ਹੈ ਤੇ ਫੇਰ ਅਸੀਂ ਘਰ ਦੀ ਰੋਟੀ ਤੇ ਔਨਾ ਨੂੰ ਖੁਵਾਣੀ ਏ ਇਸ ਕਰਕੇ ਮੈਂ ਤੇ ਆਲੂ ਦੇ ਪਰਾਂ ਠੇ ਬਣਾ ਤੇ ਖਾਓ ਸਾਰੇ ਰੱਜ ਕੇ, ਤੇ ਬਾਕੀ ਬਾਹਰ ਦੀ ਕੋਈ ਸ਼ੈ ਨਾ ਮੰਗਣਾ ਮੇਰੇ ਕੋਲ। ਮੇਰੇ ਕੋਲ ਮੋਮੋਜ, ਬਰਗਰ, ਪੀਜ਼ਾ ਇਹ ਨੀ ਖਵਾਣ ਹੁਂਦਾ, ਤੁਆਨੂੰ ਟਿੱਡ ਖ਼ਰਾਬ ਕਰਨ ਆਸਤੇ ਬਸ ਤੁਹਾਨੂੰ ਪਤਾ। ਅੱਛਾ ਭੈਣ ਜੀ, ਮੈਂ ਤੁਆਡੀ ਫੋਟੋ ਵੇਖ ਖੀ ਸੀਗੀ। ਤੁਸੀਂ ਡਾਇਟ ਚ ਕੀ ਖਾਂਦੇ ਓ? ਤੁਸੀਂ ਵੇਟ ਬੜਾ ਅੱਛਾ ਘੱਟ ਕੀਤਾ ਹੋਈਆ।
ਭੈਣ ਜੀ, ਹੁਣ ਤੇ ਨਹੀਂ ਡਾਇਟ ਕਰਦੀ, ਪਹਿਲੇ ਕਰਦੀ ਸੀ। ਪੈਲੇ ਤੇ ਗਰਮ ਪਾਣੀ ਪੀਣੇ। ਮਿੱਠਾ ਨਾ ਖਾਣਾ। ਸ਼ਾਮੀ ਸੱਤ ਵਜੇ ਤੋਂ ਬਾਦ ਰੋਟੀ ਨੀ ਖਾਣੀ। ਭੈਣ ਜੀ, ਤਾਂ ਵੇਟ ਲੁਜ ਹੋਯਾ ਸੀ। ਭੈਣ ਜੀ, ਮੈਂ ਮੋਟੀ ਵੀ ਬੜੀ ਹੋ ਗਈ ਸੀ।
ਹਾਂ ਅੱਛਾ ਆਂ ਉਸ ਤੋਂ ਪੈਲੇ ਪੰਜ-ਚਾਰ ਸਾਲ ਪੈਲੇ ਵੇਖਿਆ ਸੀ ਮੈਂ ਤੁਸੀਂ ਥੋੜੇ ਮੋਟੇ ਲੱਗਦੇ ਸੀ।
ਹਾਂ।
ਬਸ ਤੇ ਹੁਣ ਤੇ ਥੋੜਾ ਮੈਨੂੰ ਲੱਗਦਾ ਹਾਂ ਤੁਸੀਂ ਹੁਣ ਬੜਾ ਅੱਛਾ ਫਰਕ ਪੈ ਗਿਆ। ਪੈਣਜੀ ਮੇਰੇ ਚ ਪੈਣ ਦਾ ਹੀ ਕੋਈ ਨਹੀਂ ਫਰਕ। ਮੈਂ ਤੁਹਾਨੂੰ ਕੀ ਦੱਸਾਂ। ਜਿੰਨਾ ਮਰਜ਼ੀ ਪਰਹੇਜ਼ ਕਰ ਲੋ ਕੋਈ ਫ਼ਰਕ ਨੀ ਪੈਂਦਾ ਜੇ।
ਹਾਂ ਪੈਣ ਜੀ ਇਹ ਤੇ ਹੈ ਫਰਨਿਚਰ ਦੇਣ ਦੇਗੇ ਨਾ ਸਾਨੂੰ। ਹੂੰ
ਤੇ ਹੁਣ ਅ ਪਤਾ ਕੀ ਕਰਨੇ ਆ, ਫੇਰ ਥੋੜਾ-ਥੋੜਾ ਸਾਰਾ ਕੁੱਛ। ਖਾ ਲੈਂਣੀ ਹਾਂ ਕਿ ਕਰਾ ਮਰਨਾ ਥੋੜੀ ਹੈਗਾ ਜੇ ਫਿਰ ਜਿੰਨਾ ਪਏ- ਫਰਕ ਪੈ ਜਾਂਦਾ ਪੈ ਜਾਂਦਾ। ਕਦੀ ਕੋਈ ਕਹਿੰਦਾ ਮੋਟੀ ਲੱਗਦੀ ਪਈ ਏ ਕਦੀ ਕੋਈ ਕਹਿੰਦਾ
ਪੈਣਜੀ ਨਾ ਲੋਕੀ ਮੋਟਿਆਂ ਨੂੰ ਜੀਣ ਦਿੰਦਾ ਵੇ। ਜਾਂ ਨਾ ਪਤਲਿਆਂ ਨੂੰ ਜੀਣ ਦਿੰਦਾ ਵੇ।
ਹਾਂ ਇਹੀ ਤੇ ਗੱਲ ਹੈ ਪੈਣਜੀ। ਮੋਟੇ ਬੰਦੇ ਨੂੰ ਵੀ ਤੰਗ ਕਰਦੇ ਨੇ- ਤੇ ਪਤਲੇ ਬੰਦੇ ਨੂੰ ਵੀ ਤੰਗ ਕਰਦੇ ਨੇ। ਜਿਹੜਾ ਇਹ ਹਾਂ ਮੈਂ ਨਾ ਹੁਣ
ਤੇ ਕਹਿੰਦੇ ਨੇ ਕੋਈ ਬਿਮਾਰੀ ਲੱਗੀ ਹੋਈ ਏ ਤੈਨੂੰ। ਜੇ ਮੋਟੇ ਹੋ ਜਾ ਆਏ ਕੇ ਮੋਟੇ ਹੁੰਦੀ ਬਿਮਾਰੀ ਇਹਨੂੰ ਵੇਖ ਕਿੰਨੀ ਮੋਟੀ ਹੋ ਗਈ ਏ।
ਹਾਏ ਪੈਂਣਜੀ ਸਾਡੇ ਆਲੇ ਪਾਸੇ ਤੇ ਇਂਝ ਕਹਿੰਦੇ ਜੇ ਨੀ ਤੂੰ ਕਿਹੜੀ ਚੱਕੀ ਦਾ ਆ ਟਾ ਖਾਂਣੀ ਏ ਜਿਹੜੀ ਐਡਾ ਮੋਟਾ ਐਡੀ ਮੋਟੀ ਹੋ ਗਈ ਏ। ਦਸ ਉਹਨਾਂ ਨੂੰ ਹਣ ਚੱਕੀ ਦੱਸੀਏ ਅਸੀਂ ਬਈ ਅਸੀਂ ਚੱਕੀ ਦਾ ਆ ਟਾ ਖਾਂਦੇ ਹੀ ਕੋਈ ਨੀ ਅਸੀਂ ਤੇ ਪੈਕੇਟ ਵਾਲਾ ਆਸ਼ੀਰਵਾਦ ਦਾ ਆਟਾ ਖਾਂਣੇ ਹਾਂ। ਬਸ ਫੇਰ ਬਸ ਬੜੇ-ਬੜੇ ਤਰ੍ਹਾਂ ਦੇ ਲੋਕੀ ਮਿਲਦੇ ਜੇ। ਬੰਦਾ ਬਸ ਮੂੰਹ ਬੰਦ ਕਰਕੇ ਬੈਠਾ ਰਵੇ ਤੇ ਤਾਂ ਹੀ- ਤੇ ਤਾਂ ਹੀ ਪਰਹੇਜ਼ ਕੀ ਤਾ ਜਾਂਦਾ ਨਹੀਂ ਤੇ ਪੈਣ ਮਜੀ। ਸਾਰਾ ਕੁਝ ਖਾ ਜਾਂਦਾ।
ਮੈਂ ਵੀ ਬਸ ਆਪਣੇ ਪੇਕੇ ਆਈ ਹੋਈ ਸੀ। ਉਹ ਮੇਰਾ ਭਤੀਜਾ ਆਇਆ ਹੋਇਆ ਸੀ ਨਾ ਰਹਿਣ ਹਾਂ। ਤੇ ਬਸ ਫੇਿਰ ਮੈਂ ਉਹਦੇ ਕੋਲ ਆਈ ਸੀ। ਮੈਂ ਕਿਹਾ ਚੱਲ- ਦਸ ਮਿੰਟ ਉਹਦੇ ਕੋਲ ਲਾ ਵਾਂ। ਤੇ ਮੇਮੈ ਪੇਕੇ ਹੀ ਬੈਠੀ ਸੀ ਆਪਣੇ। ਹਾਂ-ਹਾਂ ਬਸ ਮੈਂ ਉੱਥੇ ਹੀ ਬੈਠੀ ਹੋਈ ਸੀਗੀ।
ਅੱਛਾ ਮੈਨੂੰ ਥੋੜਾ ਨਾ ਪਿੱਛੇ ਹੁਣੇ ਵਾਜ਼ ਆਈ ਹੈ ਤੁਹਾਡੀ ਪਰਜਾਈ ਦੀ ਤੇ ਮੈਂ ਸੋਚਿਆ ਹਾਂ ਮੈ ਸੋਚਿਆ ਕਿ ਇੰਝੇ ਮੈਨੂੰ ਲੱਗਦਾ ਪਿਆ ਗ਼ਲਤ ਫਹਿਮੀ ਹੋ ਗਈ ਏ।
ਹਾਂ ਨਹੀਂ ਤੇ ਫੇਰ ਹੁਣ ਆਈ ਆਂ ਤੇ ਉਹ ਬਰਸਾਤ ਤੇਜ ਹੋ ਗਈ ਏ। ਤੇ ਬਸ ਫੇਰ ਬੈਠੀ ਹੋਈ ਆ। ਹੁਣ ਬਰਸਾਤ ਰੁਕੇ ਤੇ ਨਿਕਲਾਂ ਬਾਜ਼ਾਰ ਦੇ ਵੀ ਕੰਮ ਕਰਕੇ ਕਾਰ ਜਾਣਾ ਵੇ।
ਹਾਂ ਮੇਰੇ ਨਾ ਸੋਹੁਰੇ ਨੇ ਵੀ ਅਪਣੇ ਦੁਕਾਨ ਤੇ ਜਾਣਾ ਸੀਗਾ। ਉਹ ਵੀ ਨਾ ਬੇ ਇੰਤਜ਼ਾਰ ਕਰਦੇ ਪਏ ਨੇ ਬਰਸਾਤ ਰੁਕਣ ਦੀ। ਬਰਸਾਤ ਰੁਕੇ ਤੇ ਉਹ ਦੁਕਾਨ ਤੇ ਜਾਣ। ਬਸ ਇਹੀਓ ਚੱਕਰ ਹੈਗਾ ਜੇ ਕੋਈ ਨਾ ਕੋਈ ਵਕਤਾ ਪਇਆ ਹੋਯਾ ਸਾਰਿਆਂ ਨੂੰ। ਕੀ ਕਰੀਏ ਪੈਣ ਜੀ, ਕੰਮ ਤੇ ਨਿਪਟਾਣੇ ਈ ਨੇ ਨਾ ਸਾਰੇ। ਘੱਰ ਦੇ ਸਮਾਨ ਵੀ ਕੱਠੇ ਕਰਨੇ ਨੇ ਤੇ ਦੁਨੀਆਂਦਾਰੀ ਵੀ ਵੇਖਣੀ ਏ। ਹਣ ਜਗ੍ਹਾ ਆਣਾ-ਜਾਣਾ ਵੀ ਹੈਗਾ। ਦੇਣਾ ਲੈਣਾ ਵੀ ਹੈਗਾ ਹਾਂ ਮੈਂ ਨਾ ਤੁਹਾਨੂੰ ਇਹੀ ਓ ਕਹਿਣਾ ਚਾਹੁੰਦੀ ਸੀ, ਬਈ ਤੁਸੀਂ ਗਰਮ ਪਾਣੀ ਅੱਗੋਂ ਪੀ ਕੇ ਕਦੀ ਵੇਟ ਨਾ ਘੱਟ ਕਰਨਾ ਪਤਾ
ਕਰਦੀ ਹੁਣ ਤੇ ਮੈਨੂੰ ਸਭ ਕੁੱਛ ਖ਼ਰਾਬ ਕਰਦਾ ਜੇ ਗਰਮ ਪਾਣੀ ਪੀਲੋ ਉਹਦੇ ਨਾਲ ਵੀ ਮੈਨ ਕਬਜ਼ੀ ਹੋ ਜੇਗੀ। ਨਿੰਬੂ ਪੀ ਲਵਾਂ ਉਹ ਵੀ ਮੈਂ ਕਬਜ਼ੀ ਹੋ‌ ਜੇਗੀ, ਹੋਰ ਪੈਣਜੀ ਹੁਣ ਤੇ ਮੈਨੂੰ ਕੁਝ ਸੂਟ ਨੀ ਕਰਦਾ।
ਅੱਛਾ ਪੈਣ ਜੀ ਤੁਸੀਂ ਨਾ ਹਰੀ ਸਬਜ਼ੀਆਂ ਖਾਇਆ ਕਰੋ ਤੁਸੀਂ ਨਾ ਖੀਰਾ ਖਾਇਆ ਕਰੋ। ਮੈਂ, ਮੈਨੂੰ ਤੁਸੀਂ ਲਾਸਟ ਵਾਰੀ ਦੱਸਿਆ ਸੀਗਾ ਜਦ ਅਸੀਂ ਕਿੱਟੀ ਤੇ ਗਏ ਸੀਗੇ ਵੀ ਤੁਹਾਨੂੰ ਖੀਰਾ ਨੀ ਪਸੰਦ ਹੈਗਾ।
ਹਾਂ ਮੈਂ ਖਾ ਹੀ ਨੀ ਸਕਦੀ ਪੈਣਜੀ ਖੀਰਾ। ਖਾਇਆ ਹੀ ਨਹੀਂਂ ਜਾਂਦਾ ਪੈਣਜੀ ਖੀਰਾ।
ਖੀਰਾ, ਪਪੀਤਾ ਖਾ ਲਿਆ ਕਰੋ, ਖਰਬੂਜਾ ਖਾ ਲਿਆ ਕਰੋ। ਜਿਹੜੀ ਚੀਜ਼ ਦਾ ਮੌਸਮ ਹੋਵੇ। ਜਿਹੜੀ ਚੀਜ਼ ਦਾ ਸੀਜਨ ਹੋਵੇ, ਉਹਲਾ ਚੀਜ਼ ਖਾ ਲਿਆਣ ਤਿੰਨਾ ਚੋ ਤੇ ਤੁਸੀਂ ਦੇਖ ਲੈਣਾ, ਤੁਹਾਡਾ ਪੇਟ ਕਿੰਨਾ ਵਧੀ
ਕੋਸ਼ਿਸ਼ ਤੇ ਮੈਂ ਕਰਨੀ ਹਾਂ, ਲੇਕਿਨ ਮੇਰੇ ਕੋਲ ਖਾਇਆ ਨੀ ਜਾਂਦਾ ਖੀਰਾ।
ਅੱਛਾ, ਚਲੋ ਇਹ ਵੀ ਗੱਲ ਠੀਕ ਹੈ, ਆਪਣੀ ਤਰਫੋਂ ਤੇ ਬੰਦਾ ਸਾਰੀ ਕੋਸ਼ਿਸ਼ ਕਰਦਾ, ਐਲੋ ਵੇਖੋ, ਮੇਰੇ ਹਸਬੈਂਡ ਆ ਗਏ ਜੇ, ਹੁਣ ਸਾਢੇ ਬਾਰਾਂ ਵਜੇ। ਹਾਂ, ਮੇਰੇ ਹਸਬੈਂਡ ਦੇਖੋ, ਹੁਣ ਆਏ ਜੇ ਸਾਢੇ ਬਾਰਾਂ ਵਜੇ ਨਾਸ਼ਤਾ ਕਰਨ ਵਾਸਤੇ ਚਲੋ, ਮੈਂ ਇੰਨਾ ਨੂੰ ਨਾਸ਼ਤਾ ਕਰਾਵਾਂ, ਫੇਰ ਕਰਨੇ ਆ ਗੱਲ।
ਠੀਕ ਹੈ, ਭੈਣ ਜੀ, ਠੀਕ ਹੈ, ਸਤਿ ਸ੍ਰੀ ਅਕਾਲ। ਹਮ।